ਹੈਲੋ।
ਹੈਲੋ
ਸਾਸੀ ਕਾਲ ਜੀ।
ਸ਼ਾਸਰੀ ਕਾਲ ਹੋਰ ਵਧੀਆ ਜੀ ਠੀਕ ਓ ਜੀ।
ਹਾਂਜੀ ਬੋਤ ਵਧੀਆ ਤੁਸੀਂ ਦੱਸੋ।
ਹਾਂਜੀ ਵਧੀਆ ਜੀ ਤੁਸੀਂ ਦੱਸੋ।
ਘਰ ਪਰਵਾਰ ਕਿਵੇਂ ਆ ਈ।
ਸਭ ਵਧੀਆ ਨੇ ਜੀ ਤੁਸੀਂ ਦੱਸੋ।
ਬੋਤ ਵਧੀਆ ਹੋਰ ਕੀ ਕਰਦੇ ਸੀ ਜੀ।
ਕੁਛ ਨੀ ਜੀ ਬੈਸ, ਕੰਮ ਕਰਦੇ।
ਅੱਛਾ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਕਸਰਤ ਅਤੇ ਫਿਟਨੈਸ।
ਹਾਂ
ਜੜੀ ਅੱਜ ਕੱਲ ਦੀ ਜ਼ਿੰਦਗੀ ਐ, ਜੀ ਓ ਬੋਤ ਭੱਜ ਦੌੜ ਆਲੀ ਜ਼ਿੰਦਗੀ ਐ। ਸਾਰਾ ਦਿਨ ਕੰਮ ਕਰਕੇ, ਥੱਕ ਹਾਰ ਕੇ। ਵਿੱਚ ਜੇੜੀਆਂ ਡੇਲੀ ਰੂਟੀਨ 'ਚ ਲੇਡੀਜ਼ ਨੇ। ਬੋਤ ਫ੍ਰੀ ਵੀ ਬੋਤ ਰੈਂਦੀਆਂ ਨੇ ਜੀ। ਡੇ ਸਰੀਰ ਲਈ ਸਾਨੂੰ ਫਿਟਨੈਸ ਬੋਤ ਜ਼ਰੂਰੀ ਐ, ਕਸਰਤ ਕਰਨੀ ਬੋਤ ਜ਼ਰੂਰੀ ਐ, ਜੇੜੀ ਕਸਰਤ ਐ, ਓ ਆਪਾਂ ਨੂੰ ਇੱਕ ਨਵੀਂ ਜ਼ਿੰਦਗੀ ਦਾ ਰੂਪ ਦਿੰਦੀ ਐ। ਜਿਵੇਂ ਆਪਾਂ ਕੈ ਸਕਦੇ ਆਂ, ਆ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੈਣਾ ਸਭ ਤੋਂ ਵੱਡੀ ਲੋੜ ਬਣ ਗੀ, ਜੇੜੀ ਇੱਕ ਮਨੁੱਖ ਦੀ ਐ।
ਹਾਂ
ਤੰਦਰੁਸਤ ਸਰੀਰ ਹੀ ਮਤਲਬ ਆਪਾ ਕਈਏ ਜੀ‌। ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਨਿਵਾਸ ਹੁੰਦਾ।
-ਹਾਂ ਹੋਰ ਜੀ, ਬਿਮਾਰੀਆਂ ਤੋਂ ਬਚਾਵ ਕਸਰਤ ਕਰਨ ਨਾਲ, ਸੰਗੂਰ ਹਾਈ ਬਲਡ ਪ੍ਰੈਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਐ।
ਹਾਂਜੀ ਮੈਮ ਬਿਲਕੁਲ, ਤੁਆਡੀ ਗੱਲ ਬੋਤ ਸਈ ਐ ਜੀ।
ਹਾਂ, ਊਰਜਾ ਵਿੱਚ ਵੱਧ ਦੈ, ਨਯਾਮਤ ਕਸਰਤ ਨਾਲ ਸ਼ਰੀਰ ਦਾ ਸੈਗਮੈਂਟ ਵੱਧਦੈ ਅਤੇ ਅ ਤੁਸੀਂ ਦਿਨ ਭਰ ਉਰਜੈਵਨ ਮਹਿਸੂਸ ਕਰਦੇ ਓ।
ਹਾਂਜੀ ਮੈਮ ਬਿਲਕੁਲ, ਤੁਹਾਡੀ ਗੱਲ ਸਈ ਐ, ਜਿਵੇਂ ਦੇਖੋ ਆਪਾਂ ਕਸਰਤ ਕਰਦੇ ਆ, ਜਿਵੇਂ ਤੁਸੀਂ ਕਿਆ ਜੇੜਾ ਬਲੱਡ ਪ੍ਰੈਸ਼ਰ ਐ ਓ ਬਿਲਕੁਲ ਸਈ ਰੈਂਦੈ। ਕੁੜੇ ਗਿਆ
ਹਾਂਜੀ, ਹੋਰ ਪਾਣੀ ਦੀਆਂ ਸਈ ਮਾਤਰਾ ਦਿਨ ਵਿੱਚ ਘੱਟੋ- ਘੱਟ ਅੱਟ, ਦਸ ਗਲਾਸ ਪਾਣੀ ਜ਼ਰੂਰ ਪੀਓ ਤਾਂ ਜੋ ਸ਼ਰੀਰ ਹਾਈਡੇਟਡ ਰਹੇ।
ਕੱਲ ਨੂੰ ਆਉਣਗੇ। ਅਰੇ ਏਕ ਹਾਂਜੀ ਏ ਗੱਲ ਸਹੀ ਹੈ ਦੇਖੋ ਜਿਵੇਂ ਕੈ ਸਕਦੇ ਆ ਆਪਾਂ ਜੇੜਾ ਬਲੱਡ ਪ੍ਰੈਸ਼ਰ ਹੈ ਸ਼ਰੀਰ ਦੀਆਂ ਹੋਰ ਬੋਤ ਸਾਰੀਆਂ ਹੱਡੀਆਂ ਨੇ ਜੇੜ੍ਹੀਆਂ ਆਪਾਂ ਕਈਏ ਮਜ਼ਬੂਤ ਵੀ ਰੈਂਨੀਆਂ ਨੇ ਤੇ ਅਪਣੇ ਸ਼ਰੀਰ ਵਿੱਚ ਲਚਕ ਵੀ ਪੈਦਾ ਰੈਗੀ ਐ।
ਹਾਂਜੀ ਉਹ ਬਹੁਤ ਵਧੀਆ ਗੱਲ ਐ ਜੀ।
ਹਾਂਜੀ, ਜਦੋਂ ਆਪਾਂ ਡੇਲੀ ਕਸਰਤ ਕਰਦੇ ਆ, ਆਪਣਾ ਸ਼ਰੀਰ ਐ ਜੇੜਾ ਉਹੋ ਇੱਕ ਮਤਲਬ ਜੇੜੀ ਆਲਸ ਐ ਉਨੂੰ ਛੱਡ ਦਿੰਦੈ ਸੁਸਤ ਨੀ ਹੁੰਦਾ।
ਹਾਂਜੀ, ਬਹੁਤ ਵਧੀਆ ਗੱਲ ਏ।
ਹਾਂਜੀ, ਮੇਰਾ ਕੈਣਾ ਏ ਹੈ ਕਿ ਆਪਾਂ ਨੂੰ ਸਵੇਰੇ ਪੰਜ ਪੰਜ ਵਜੇ ਯਾਂ ਛੇ ਵਜੇ ਉੱਠਣਾ ਚਾਈਦੈ ਜਾਂ ਫੇਰ ਕਸਰਤ ਜਾਂ ਫਿਰ ਆਪਾਂ ਕਹੀਏ ਯੋਗਾ ਬਹੁਤ ਜ਼ਰੂਰੀ ਆ ਆਪਣੇ ਸਰੀਰ ਲਈ ਆਪਾਂ ਨੂੰ ਅੱਧਾ ਘੰਟਾ ਦੇਨੈ ਜਿਦੇ ਨਾਲ ਕਿ ਆਪਾਂ ਮਾਨ ਮਾਨਸਿਕ ਤੌਰ ਤੇ ਵੀ ਫਿੱਟ ਰਈਏ ਤੇ ਸਰੀਰਕ ਤੌਰ ਤੇ ਵੀ ਫਿੱਟ ਰਈਏ।
ਹਾਂਜੀ ਹੋਰ, ਸੰਤੁਲਨ ਖਰਾਕ ਅਪਨੀ ਡਾਇਟ ਵਿੱਚ ਹਰੀਆਂ ਸਬਜ਼ੀਆਂ ਯਾਂ ਫਲ -ਦਾਲਾਂ ਅਤੇ ਪ੍ਰੋਟੀਨ ਭਰਪੂਰ ਚੀਜ਼ਾਂ ਦਾ ਸਾ ਸਾਂਵਲ ਕਰੋ ਜ- ਜੰਕ ਫੂਡ ਅਤੇ ਜਾਦਾ ਮਿੱਠੇ ਤੋਂ ਪਰਹੇਜ਼ ਕਰੋ।
ਹਾਂਜੀ ਮੈਮ ਬਿਲਕੁਲ ਬਹੁਤ ਸੋਣੀ ਗੱਲ ਕਹੀ ਹੈ ਜਿਵੇਂ ਕਿ ਕੀ ਤੁਸੀਂ ਕੈ ਰੇ ਓ ਕਿ ਆਪਾਂ ਨੂੰ ਜੰਗ-ਫੂਡ ਤੋਂ ਦੂਰ ਰਹਿਣਾ ਜੇੜੀ ਅੱਜ ਕੱਲ੍ਹ ਦੀ ਜਨਰੇਸ਼ਨ ਐ ਮੈਮ ਦੇਖੋ ਪੀਜ਼ਾ, ਬਰਗਰ ਹੋਰ ਬੋਤ ਸਾਰੇ ਇਹੇ ਜੇ ਮਤਲਬ ਫਾਸਟ ਫੂਡ ਨੇ ਮੋਮੋਜ ਹੋ ਗਏ, ਗੋਲ - ਗੱਪੇ ਹੋ ਗਏ ਏਨਾਂ ਤੇ ਡਿਪੈਂਡ ਨੀ। ਆਪਾਂ ਨੂੰ ਹਰੀਆਂ ਸਬਜ਼ੀਆਂ ਖਾਣੀਆਂ ਚਾਈਦੀਆਂ ਨੇ ਜੋ ਕਿ ਅਪਣੇ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਦੀਆਂ ਨੇ, ਅ ਜਿਵੇਂ ਆਪਾਂ ਕਿਆ ਸੀ ਫਿਟਨੈਸ ਦੇ ਫ਼ੈਦੈ ਨੇ ਜੇੜੇ, ਬਿਮਾਰੀਆਂ ਤੋਂ ਬਚਾਅ ਪੈਲਾ ਨੰਬਰ ਜੀ। ਕਸਰਤ ਕਰਨ ਨਾਲ ਸਾਨੂੰ ਸ਼ੂਗਰ, ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਜੇੜਾ ਬੋਤ ਜਾਦਾ ਘੱਟ ਜਾਂਦੈ। ਜੇਕਰ ਆਪਾਂ ਡੇਲੀ ਹਾਂਜੀ, ਡੇਲੀ ਰੂਟੀਨ ਚ ਉੱਠ ਕੇ ਸੁਬਾਅ ਆਪਾਂ ਕੋਈ ਵੀ ਤਰ੍ਹਾਂ ਦੀ ਕਸਰਤ ਕਰਦੇ ਆ ਓਦੇ ਨਾਲ ਅਪਨਾ ਜੇੜਾ ਦਿਲ ਹੈ ਜੀ ਉਹ ਜਿਹੜਾ ਖੂਨ ਐ ਸਾਫ ਹੋ ਕੇ ਸਾਰੇ ਸਰੀਰ ਦੇ ਵਿੱਚ ਕੰਮ ਜਿਹੜਾ ਚੰਗੀ ਤਰ੍ਹਾਂ ਕਰ ਭਾਰ ਦਾ ਕੰਟਰੋਲ ਇਹ ਵਾਧੂ ਕਿਸੇ ਨੂੰ ਬਰਨ ਕਰਨ ਵਿੱਚ ਆਪਣੇ ਮਦਦ ਕਰਦਾ ਐ ਜਿ ਜਿਸ ਨਾਲ ਆਪਣੇ ਬੋਡੀ ਤੇ ਜਿਹੜਾ ਮੋਟਾਪਾ ਨਹੀਂ ਆਉਂਦਾ ਜਿਹੜੀ ਕਸਰਤ ਐ ਜਦੋਂ ਆਪਾਂ ਡੇਲੀ ਕਰ ਦਿਆਂ ਆਪਾਂ ਨੂੰ ਪਸੀਨਾ ਆਉਂਦਾ ਜ਼ਿਆਦਾ ਪਿਸ਼ਾਬ ਆਉਂਦਾ ਉਹਦੇ ਕਰਕੇ ਕੀ ਏ ਜਿਹੜੀਆਂ ਆਪਣਾ ਜਿਹੜਾ ਭਾਰ ਹੈ ਕੰਟਰੋਲ ' ਚ ਰਹਿੰਦਾ ਕੈਲਰੀ ਆਂ ਨਾ ਉਹ ਬਰਨ ਹੋ ਜਾਂਦੀਆਂ ਨੇ। ਮਾਨਸਿਕ ਸਿਹਤ ਵੀ ਸੁਧਾਰ ਜਿਵੇਂ ਆਪਾਂ ਕਹਿ ਸਕਦੇ ਆਂ ਜੀ ਜਿਹੜਾ ਮਾਨਸਿਕ ਐ ਮਨ ਐ ਆਪਣਾ ਜਿਹੜਾ ਕਸਰਤ ਕਰਨ ਨਾਲ ਐ ਜਿਹੜਾ ਮਨ ਦਾ ਤਣਾਓ ਘੱਟ ਹੋ ਜਾਂਦਾ ਜੀ ਜਿਹਦੇ ਕਾਰਨ ਆਪਣਾ ਕੀ ਐ ਅਹ ਆ ਆਪਾਂ ਕਹਿ ਕਹਿ ਸਕਦੇ ਹਾਂ ਇੱਕ ਹਾਰਮੋਨ ਹੁੰਦਾ ਏ। ਜਿਹਨੂੰ ਆਪਾਂ ਕਹਿ ਸਕਦੇ ਹਾਂ ਜੋ ਡਿਪਰੈਸ਼ਨ ਨੂੰ ਘੱਟ ਕਰਕੇ ਆਪਾਂ ਨੂੰ ਅਹ ਸੈਂਟ ਰੱਖਦਾ ਜਿਹੜਾ ਆਪਾਂ ਨੂੰ। ਜਿਵੇਂ ਆਪਾਂ ਕਸਰਤ ਕਰਦੇ ਹਾਂ ਜੇਕਰ ਆਪਾਂ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਅਹ ਜਿਹੜਾ ਆਪਣਾ ਕਸਰਤ ਕਰਨ ਨਾਲ ਜਿਹੜਾ ਮਾਨਸਿਕ ਤਨਾਓ ਉਹ ਘੱਟ ਜਾਂਦਾ। ਤੇ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਐ, ਕੋਈ ਬਿਮਾਰੀ ਐ ਆਪਾਂ ਨੂੰ ਡਾਕਟਰ ਕਹਿੰਦੇ ਨੇ ਕਿ ਆਪਾਂ ਨੂੰ ਡੇਲੀ ਕਸਰਤ ਕਰਨੀ ਚਾਹੀਦੀ ਹੈ। ਉਹਦੇ ਨਾਲ ਕੀ ਹੈ ਆਪਣੇ ਸਰੀਰ ਦੇ ਵਿੱ 'ਚ ਫਾਲਤੂ ਫੋਕਟ ਨਿਕਲ ਜਾਂਦਾ। ਤੇ ਆਪਣੇ ਸਰੀਰ ਦੇ ਵਿੱਚ ਕੰਮ ਦੀਆਂ ਕੈਲਰੀਆਂ ਰਹਿ ਜਾਂਦੀਆਂ ਨੇ। ਇਸ ਲਈ ਸਾਨੂੰ ਬਹੁਤ ਜ਼ਰੂਰੀ ਹੈ। ਹਾਂਜੀ, ਸਾਨੂੰ ਕਸਰਤ ਕਰਨੀ ਬਹੁਤ ਜ਼ਰੂਰੀ ਹੈ।
ਹੋਰ ਜੀ ਆਪਾਂ ਨੂੰ ਕਸਰਤ ਬਹੁਤ ਸ ਸਵੇਰੇ ਉੱਠ ਕੇ ਜਲਦੀ ਕਰਨੀ ਚਾਹੀਦੀ ਹੈ। ਜਿਹੜੇ ਜਿਸ ਨਾਲ ਆਪਣਾ ਸਰੀਰ ਬਹੁਤ ਹੀ ਸੰਤੁਲਿਨ ਰਹਿੰਦਾ।
ਹਾਂਜੀ ਮੈਮ ਬਿਲਕੁਲ ਬਿਲਕੁਲ, ਜਿਹੜਾ ਊਰਜਾ ਵਿੱਚ ਵਾਧਾ ਹੁੰਦਾ ਜੀ।
ਹਾਂਜੀ, ਔਰ ਬਹੁਤ ਹੀ ਆਪਣਾ ਮਾਇੰਡ ਬਹੁਤ ਵਧੀਆ ਰਹਿੰਦਾ ਜੀ।
ਹਾਂਜੀ ਜਿਵੇਂ ਆਪਾਂ ਕਹੀਏ ਜੀ, ਊਰਜਾ ਵਿੱਚ ਵਾਧਾ ਕਸਰਤ ਨਾਲ ਸਰੀਰ ਵਿੱਚ ਜਿਹੜਾ ਸਾਰਾ ਦਿਨ ਊਰਜਾ ਵਿੱਚ ਵਾਧਾ ਰਹਿੰਦਾ। ਅਹ ਦਿਨ ਭਰ ਵਿੱਚ ਅਹ ਜਿਹੜਾ ਊਰਜਾਵਾਨ ਹੈ, ਉਹ ਮਹਿਸੂਸ ਕਰ ਸਕਦੇ ਹਾਂ ਆਪਾਂ।
ਹਾਂਜੀ ਬਹੁਤ
ਜਿਹੜੇ ਅਹ ਜਿਵੇਂ ਅੱਜ ਕੱਲ ਦੇਖੋ ਅਹ ਪੰਜਾਬ ਸਰਕਾਰ ਨੇ ਆਪਣੇ ਪਿੰਡਾਂ ਦੇ ਵਿ 'ਚ ਸੁਬਾਹ ਪੰਜ ਵਜੇ ਕੋਚ ਭੇਜੇ ਨੇ ਜੀ, ਅਹ ਕਸਰਤ ਦੇ ਲਈ ਹਰੇਕ ਉਮਰ ਦਾ ਬੱ ਬੱਚਾ, ਬੁੜੀ, ਲੇਡੀਜ਼ ਕੋਈ ਵੀ ਉਹਦੇ ਵਿੱਚ ਜਾ ਸਕਦਾ। ਉੱਥੇ ਮਤਲਬ ਇੱਕ ਘੰਟਾ ਐਕਸਰਸਾਈਜ਼ ਕਰਵਾਈ ਜਾਂਦੀ ਐ। ਕਸਰਤ ਤੇ ਉਹੀ ਜੋਗਾ ਕਰਵਾਉਂਦੇ ਨੇ ਤੇ ਓ ਐਂਨੀਆਂ ਸੋਣੀਆਂ ਐਕਸਰਸਾਈਜਿਜ ਕਰਾਉਂ ਦੇ ਦੇਨਾਂ ਈ, ਜਿਹਦੇ ਨਾਲ ਆਪਣਾ ਸਰੀਰ ਸਾਰਾ ਦਿਨ ਕੰਫਰਟੇਬਲ ਫੀਲ ਕਰਦੈ ਨਾਲੇ ਆਪਾਂ ਨੂੰ ਕੋਈ ਵੀ ਸੁਸਤੀ ਨਹੀਂ ਆਉਂਦੀ।
ਹਾਂਜੀ ਹਾਂਜੀ।
ਜਿਹਦੇ ਕਾਰਨ ਕੀ ਐ, ਜਿਹਦੇ ਕਾਰਨ ਕੀ ਐ ਆਪਾਂ ਨੂੰ ਐਨੀਂ ਹਾਈਡ੍ਰੇਸ਼ਨ ਮਿਲਦੀ ਐ ਕਿ ਆਪਣੀ ਬੋਡੀ ਐ ਜੇੜੀ ਆਪਣੇ ਆਪ ਕੰਮ ਕਰਦੀ ਐ।
ਹਾਂਜੀ।
ਆਪਾਂ ਕੈ ਸਕਦੇ ਆਂ ਕਿ ਇਹੇ ਸਰਕਾਰ ਨੇਂ ਬਹੁਤ ਵੱਡਾ ਉਪਰਾਲਾ ਕੀਤਾ ਨਾਂ, ਜੇੜੇ ਕਸਰਤ ਵਾਸਤੇ ਲੋਕਾਂ ਨੂੰ ਬੋਤ ਫੈਦੇ ਹੋ ਰੇ ਨੇਂ ਤੇ ਜੇੜੀ ਲੇਡੀਜ਼ ਦੇ ਗੋਡੇ ਦੁਖਦੇ ਨੇ, ਓਨਾਂ ਦੀਆਂ ਐਕਸਰਸਾਈਜ਼ਾਂ ਕਰਾਉਂਦੇ ਨੇ। ਤੇ ਲੋਕ ਨੇ ਜੇੜੇ ਓ ਫਿੱਟ ਹੋ ਰੇ ਨੇਂ ਤੇ ਇਹ ਹਰ ਇੱਕ ਦੇ ਪਿੰਡ ਤੇ ਹਰ ਇੱਕ ਪਿੰਡ ਵਿੱਚ ਪੰਜਾਬ ਸਰਕਾਰ ਨੇ ਸੁਵਿਧਾ ਕੀਤ ਈ ਐ। ਹਰੇਕ ਪਿੰਡ ਦੇ ਵਿੱਚ ਇੱਕ ਜਾਂ ਦੋ ਚ ਜ਼ਰੂਰ ਆਂਦੇ ਨੇ। ਕਿਸੇ ਪਿੰਡ ਦੇ ਵਿੱਚ ਲੇਡੀ ਲੇਡੀਜ਼ ਜੈਂਟਸ ਆਉਂਦੇ ਨੇ, ਕਿਸੇ ਪਿੰਡ ਚ ਸਿੰਗਲ ਜੈਂਟਸ ਆਉਂਦੇ ਨੇ। ਜਿਵੇਂ ਆਪਾਂ ਕੈ ਸਕਦੇ ਆ ਜੀ। ਫਿੱਟ ਰੈਣ ਲਈ ਆਪਾਂ ਨੂੰ ਜੇੜਾ ਖੁਰਾਕ ਐ, ਓ ਵੀ ਪੂਰੀ ਵਧੀਆ ਲੈਣੀ ਚਾਈਦੀ ਐ, ਜਿਵੇਂ ਆਪਾਂ ਕੈ ਸਕਣੇ ਆਂ ਆਪਣੀ ਡਾਇਟ ਵਿੱਚ ਹਰੀਆਂ ਸਬਜ਼ੀਆਂ ਫਲ, ਦਾਲਾਂ, ਪ੍ਰੋਟੀਨ ਭਰਪੂਰ ਚੀਜ਼ਾਂ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਆਪਾਂ ਕੈ ਸਕਦੇ ਆਂ। ਆਂ ਅਹ ਜਿਵੇਂ ਅੱਜ-ਕਲ ਦੇ ਮੌਸਮ ਚ ਆਪਾਂ ਕੀ ਖਾ ਸਕਦੇ ਆਂ ਫਿੱਟ ਰੈਣ ਲਈ। ਕੱਦੂ ਹੋ ਗਿਆ ਤੋਰੀ ਹੋ ਗੀ ਤੇ ਹੋਰ ਬੋਤ ਸਾਰੀਆਂ ਹਰੀਆਂ ਸਬਜ਼ੀਆਂ ਨੇ। ਤੇ ਆਪਾਂ ਨੂੰ ਪ੍ਰੋਟੀਨ ਆਪਣੀ ਸਿਹਤ ਨੂੰ ਬੋਤ ਜ਼ਰੂਰੀ ਆ। ਪ੍ਰੋਟੀਨ ਦੇ ਵਿੱਚ ਸੋਇਆ ਵੜੀ ਹੋ ਗੀ ਅਤੇ ਹੋਰ ਬੋਤ ਹੋਰ ਬੋਤ ਸਾਰੀਆਂ ਚੀਜ਼ਾਂ ਜਿਵੇਂ ਕਿ ਆਪਾਂ ਕੈ ਸਕਦੇ ਆਂ, ਸਾਨੂੰ ਫਲ ਫਰੂਟ ਵੀ ਖਾਣੇ ਚਾਈਦੇ ਨੇਂ। ਜੀਦੇ ਨਾਲ ਕੀ ਐ ਸਾਡਾ ਸਰੀਰ ਐ ਓ ਤੰਦਰੁਸਤ ਰੈਂਦਾ ਤੇ ਆਪਣਾ ਅਹ ਸਾਰਾ ਦਿਨ ਜੇੜੀ ਸੰਤੁਲਿਤ ਖਰਾ ਰਾਕ ਆ ਓ ਤੁਆਨੂੰ ਖਾਣੀ ਚਾਹੀਦੀ ਐ। ਪਾਣੀ ਦੀ ਸਹੀ ਮਾਤਰਾ ਅਹ ਦਿਨ ਵਿੱਚ ਹਾਂਜੀ, ਦਿਨ ਵਿਦੀ ਆਪਾਂ ਘੱਟੋ-ਘੱਟ ਅੱਠ-ਦਸ ਗਲਾਸ ਪਾਣੀ ਦੇ ਪੀਣੇ ਚਾਹੀਦੇ ਨੇ। ਜਿਵੇਂ ਕਿ ਆਪਾਂ ਕੈ ਸਕਦੇ ਆਂ
ਹਾਂਜੀ।
ਆਪਾਂ ਨੂੰ ਦਿਨ ਵਿੱਚ ਦੀ ਚਾਰ ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ। ਜੇੜੇ ਮਤਲਬ ਯੋਗਾ ਟੀਚਰ ਆਉਂਦੇ ਨੇ ਜਾਂ ਕਰਸ ਕਸਰਤ ਕਰਵਾਉਣ ਵਾਲੇ ਓਨਾਂ ਦਾ ਕੈਣਾ ਏਹੀ ਐ ਕਿ ਆਪਾਂ ਦਿਨ ਵਿੱਚ ਦੀ ਜੇਕਰ ਆਪਾਂ ਚਾਰ ਲੀਟਰ ਪਾਣੀ ਪੀਣੇ ਆਂ ਤਾਂ ਆਪਣੇ ਸਰੀਰ ਵਿੱਚੋਂ ਜੇੜੀ ਗੰਦ ਐ ਉਹ ਬਾਰ ਜਾਂਦੀ ਐ ਤੇ ਆਪਣੀਆਂ ਕੈਲਰੀਆਂ ਨੇ ਬਰਨ ਹੁੰਦੀਆਂ ਨੇਂ। ਇਸ ਲਈ ਜੇੜੀ ਆਪਾਂ ਕੈ ਸਕਦੇ ਆਂ ਕਿ ਜੇੜਾ ਆਪਾਂ ਪਾਣੀ ਪੀ ਰੇ ਆਂ ਓ ਆਪਣੇ ਸਿਸਟਮ ਨੂੰ ਸਈ ਰੱਖਦਾ। ਆਪਣਾ ਜਿਹੜਾ ਆ ਸਰੀਰ ਦਾ ਅੱਸੀ ਪ੍ਰਸੈਂਟ ਹਿੱਸਾ ਐ ਉਹ ਪਾਣੀ ਨਾਲ ਹੀ ਚੱਲਦਾ ਐ ਪਾਣੀ ਪੀਣ ਨਾਲ ਦੇਖੋ ਆਪਣਾ ਪੇਸ਼ਾਬ ਵੱਧ ਆਉਂਦਾ ਐ ਪਸੀਨਾ ਆ ਬਾਹਰ ਨਿਕਲਦਾ ਐ ਜਿਹਦੇ ਕਰਕੇ ਕਿ ਆਪਣਾ ਸਰੀਰ ਐ ਜਿਹੜਾ ਤੰਦਰੁਸਤ ਰਹਿੰਦੇ ਐ
ਹਾਂਜੀ ਈ
ਪਾਂ ਆ ਕਹਿ ਸਕਦੇ ਆ ਪੂਰੀ ਨੀਂਦ ਆ ਆਪਾਂ ਨੂੰ ਸੱਤ ਤੋਂ ਅੱਠ ਘੰਟੇ ਏ ਨੀਂਦ ਪੂਰੀ ਲੈਣੀ ਚਾਹੀਦੀ ਐ ਜ਼ਿਆਦਾ ਤਰ ਬੱਚੇ ਨੇ ਜਿਹੜੇ ਨਾ ਰਾਤ ਨੂੰ ਮੋਬਾਇਲ ਦੇਖਦੇ ਨੇ ਏ ਗਿਆਰਾਂ ਆ ਗਿਆਰਾਂ ਆ ਵਜੇ ਤੱਕ ਨੀਂਦ ਸੌਂਦੇ ਨੇ ਉਹਨਾਂ ਦੀ ਦੇਖੋ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ ਈ ਇਸ ਲਈ ਸਾਨੂੰ ਬਹੁਤ ਜ਼ਰੂਰੀ ਐ ਜਿਹੜਾ ਬੱਚਾ ਕਸਰਤ ਕਰਦਾ ਐ ਸੱਤ ਤੋਂ ਅੱਠ ਘੰਟੇ ਨੀਂਦ ਲੈਣੀ ਈ ਹਰੇਕ ਲਈ ਬਹੁਤ ਜ਼ਿਆਦਾ ਜ਼ਰੂਰੀ ਐ ਇਸ ਲਈ ਆਪਾਂ ਨੂੰ ਕਸਰਤ ਆ ਕਰਨੀ ਬਹੁਤ ਜ਼ਰੂਰੀ ਐ ਸਾਨੂੰ ਡੇਲੀ ਰੂਟੀਨ ਦੇ ਵਿੱਚ ਕਸਰਤ ਕਰਨੀ ਈ ਅਤੇ ਆਪਣੇ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਐ ਓਕੇ ਮੈਮ ਐ ਥੈਂਕ ਯੂ ਮੈਨੂੰ ਵਧੀ ਲੱਗਾ ਤੁਹਾਡੇ ਨਾਲ ਟੋਪਿਕ ਤੇ ਗੱਲ ਕਰਕੇ ਨੇਕਸਟ ਟੋਪਿਕ ਤੇ ਮਿਲਦੇ ਆ ਜੀ ਈ